ਹੈਲੋ।
ਸਸ ਸ੍ਰੀ ਕਾਲ ਭਾਜੀ।
ਸਸ ਸ੍ਰੀ ਕਾਲ ਜੀ।
ਹੋਰ ਕੀ ਕਰਦੇ ਔ?
ਹੋਰ ਵਧੀਆ ਤੁਸੀਂ ਦੱਸੋ ਜੀ।
ਵਧੀਆ-ਵਧੀਆ ਜੀ ਕੀ ਕਰਦੇ ਸੀ।
ਕੁਛ ਨੀ ਬਸ ਮੈਂ ਇੱਧਰ ਸੀਗਾ, ਜਿਮ ਚ ਆਇਆ ਹੋਇਆ ਸੀ ਮੈਂ।
ਠੀਕ ਐ, ਠੀਕ ਐ ਉਹ ਵੀ ਜ਼ਰੂਰੀ ਏ ਨਾ ਹਾਂਜੀ।
ਹਾਂਜੀ-ਹਾਂਜੀ।
ਹੂੰ-ਹੂੰ।
ਹੋਰ
ਬਸ ਬੈਠੇ ਸੀ ਕੱਪੜੇ ਜੇ ਸੈੱਟ ਕਰ ਰਹੇ ਸੀਗੇ। ਸਿਲਾਈ ਵਾਲੇ ਹੂੰ। ਹੋਰ ਬੱਚਿਆਂ ਨੂੰ ਪੜੋਣਾ ਸੀ ਬਸ ਹੁਣ ਥੋੜ੍ਹਾ ਟੈਮ ਤੱਕ।
ਅੱਛਾ ਜੀ।
ਮੈਂ ਕਿਹਾ ਥੋੜ੍ਹਾ ਜਾ ਕੰਮ ਕਰ ਲਾਂ ਫੇਰ ਲੱਗਦੀ ਆ ਪੜੋਨ ਉਨਾਂ ਨੂੰ ਵੀ।
ਪੜ੍ਹਾਈ ਵੀ ਜ਼ਰੂਰੀ ਐ ਬੱਚਿਆਂ ਦੀ।
ਹਾਂਜੀ ਉਈ ਐ ਨਾ, ਹਾਂ। ਜਿਵੇਂ ਹੁਣ ਆਏ ਆ ਵੀ ਆਪ ਘੱਟ ਪੜ੍ਹਿਆ ਦਾ ਆਏ ਹੁੰਦਾ ਵੀ ਬੱਚੇ ਸਾਡੇ ਤੋਂ ਵੀ ਵੱਧ ਪੜ੍ਹ ਲੇਨ। ਕਿਉਂਕਿ ਆਪਾਂ ਹੁਣ ਅਸ ਸਾਡੇ ਵਰਗੇ ਕਰਾਂ ਦੇ ਵਿੱਚ ਬੈਠੇ ਨੇ ਜੇ ਥੋੜ੍ਹਾ ਜਾ ਜਾਦੇ ਕੀਤਾ ਹੁੰਦਾ ਤੇ ਕੁਛ ਨਾ ਕੁਛ ਕਰਦੇ, ਪਰ ਮੇਰੇ ਘਰਦਿਆਂ ਦੀ ਵੀ ਸੋਚ ਐਵੇੇ ਦੀ ਆ ਹਨਾ ਕੈੰਦੇ ਵੀ ਬਾਹਰ ਕੰਮ ਨੀ ਕਰਾਉਣਾ ਉਹ ਚਲੋ ਗੱਲ ਵੱਖਰੀ ਆ। ਪਰ ਬੱਚੇ ਆ ਜੇੜੇ ਕੁੜੀਆਂ ਨੇ ਆਪਦੇ ਪੈਰਾਂ ਦੇ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਆਹੋ ਜਦੋਂ ਆਪਾਂ ਤਾਂ ਚਲੋ ਜਿਵੇਂ ਵੀ ਆਪਣਾ ਕਰੇ ਈ ਕੱਢਿਆ ਟੈਮ ਆਪਾਂ ਬੱਚੇ ਤਾਂ ਅਪਣੇ ਨਾਲ ਰੋਲ ਨਾ।
ਹਾਂਜੀ-ਹਾਂਜੀ ਬਾਕੀ ਏ ਸਹੁਰਾ ਪਰਿਵਾਰ ਵੀ ਉਵੇਂ ਦਾ ਹੀ ਮਿਲਦਾ ਜਿੰਨਾ ਬ ਚਾ ਵੱਧ ਪੜਿਆ ਹੋਵੇ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ। ਔ ਐਏ ਆ ਵੀ ਚਲੋ ਬੱਚਾ ਆਪਦਾ-ਆਪਦਾ ਕੰਮ ਕਰ ਲੱਗ ਜਾਂਦਾ ਕਿਤੇ ਨਾ ਕਿਤੇ ਆਪਦੇ
ਹਾਂਜੀ ਬਾਕੀ ਆਏ ਆ ਵੀ ਜੇ ਬੱਚਾ ਇੱਥੇ ਕਰੂਗਾ ਕੰਮ ਤਾਂ ਅੱਗੇ ਵੀ ਆਵਦਾ ਕਮਾ ਕੇ ਤਾ ਖਾ ਸਕਦਾ ਨਾ।
ਜੀ ਹਾਂਜੀ ਬਿਲਕੁਲ-ਬਿਲਕੁਲ।
ਹਾਂ।
ਨੀ ਜ਼ਰੂਰੀ ਐ ਜੀ ਅੱਜ ਦੇ ਜੁਗ ਚ ਤਾਂ ਪੜ੍ਹਾਈ ਜ਼ਆਦੀ ਚਲੋ ਪਹਿਲਾਂ ਸਮਾਂ ਜੇ ਜਾ ਸੀਗਾ
ਹਾਂਜੀ। ਪਇਲਾਂ ਏ ਸੀ ਨਾ ਮਾਂ ਪਿਓ ਮਤਲਬ ਪਇਲਾਂ ਵੀ ਨੀ ਸੀ ਏਹ ਚੀਜ਼ ਵੀ ਬੱਚੇ ਪੈਰਾਂ ਤੇ ਨਾ ਖੜ੍ਹੇ ਹੋਣ ਬ ਮਾਂ -ਪਿਓ ਨੇ ਕੀ ਕਰਨਾ ਨਾਲ ਪੜਾਈ ਵੀ ਕਰਵਾਈ ਜਾਣੀ ਐ ਨਾਲ ਔਨਾਂ ਨੇ ਕਹਿਣਾ ਜਾਂ ਤਾਂ ਸਲਾਈ ਸਿੱਖ ਲੈ ਜਾਂ ਕਢਾਈ ਸਿੱਖਲਾ ਜਾਂ ਪਾਰਲਰ ਦਾ ਸਿੱਖਲਾ ਵੀ ਬੱਚਾ ਇਹ ਐ ਵੀ ਆਵਦਾ ਭੁੱਖਾ ਨੀ ਮਰਦਾ ਹਨਾ ਬੈਠ
ਹਾਂਜੀ- ਹਾਂਜੀ। ਇਹ ਤਾਂ ਹੈ
ਹੁੰ।
ਪੜਾਈ ਜ਼ਰੂਰੀ ਅਜ- ਕਲ ਜਿਵੇ ਯੁੱਗ ਐ ਨਾ ਹੁਣ ਪੜ੍ਹਿਆ ਲਿਖਆ ਦਾ ਗਾਂਹ ਜੁਗ ਆ ਰਯਾ ਜਾਦਾਈ
ਹਾਂਜੀ। ਕੰਪਊਟਰ ਜੂਗ‌ ਆ ਮੂਹਰੇ ਤਾਂ ਬਹੁਤ ਚਲੋ ਬੱਚਿਆਂ ਦਾ ਵੀ ਦਿਮਾਗ ਐ ਜੇੜਾ ਕੰਪਿਊਟਰ ਦਾ ਬਾਕੀ ਦਾ ਹਰ ਚੀਜ਼ ਔਨਲਾਈਨ ਹੁਣ ਤਾਂ ਕਹਿ ਲੋੋ ਵੀ ਇਹ ਜਾ ਸਿਸਟਮ ਅੱਗੇ ਦੀ ਅੱਗੇ ਆ ਜਾਣਾ ਵੀ ਕਹਿ ਲੋੋ ਕਰੇ ਵੀ ਆ ਆਪਾਂ ਔਨਲਾਈਨ ਈ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ, ਇੰਨਾ ਬਿਜੀ ਤੇ ਉਹ ਹੋ ਜਾਣਾ, ਕਿਉਂਕਿ ਹੁਣ ਤਾਂ ਦੇਖੋ ਏ ਆਈ ਦਾ ਟਾਈਮ ਆ ਗਆ ਜੇੜੀ ਵੀ ਆਪਾਂ ਚੀਜ਼ ਕਹਿੰਨੇ ਆ ਏ ਆਈ ਨੂੰ ਉਹੀ ਚੀਜ਼ ਬਣਾ ਦਿੰਦਾ ਤੇ ਉਹ ਬਣਾਉਗਾ ਕੌਣ ਤੇ ਜੇ ਬੱਚੇ ਪੜਨਗੇ ਤਾਂਹੀਓ ਅੱਗੇ ਦੀ ਅੱਗੇ, ਹਾਂ ਆਪਾਂ ਨੂੰ ਤਾਂ ਹੁਣ ਕੁਛ ਪਤਾ ਵੀ ਨੀ ਗਾ। ਉਹਨਾਂ ਨੇ ਐਪ ਕੀਹਨੇ ਤਿਆਰ ਕੀਤੇ ਨੇ, ਜਿਨ੍ਹਾਂ ਨੂੰ ਜਆਦਾ ਈ ਨੌਲਜ ਐ ਜੇੜੇ ਬਧ ਪੜੇ ਲਿਖੇ ਨੇ, ਏਹੀ ਚੀਜ਼ਾਂ ਕਰਕੇ ਕਹਿੰਨੇ ਆ ਵੀ ਸਾਡੇ ਬੱਚੇ ਆ ਚਾਹੇ ਸਰਕਾਰੀ ਚ, ਚਾਹੇ ਪ੍ਰਾਈਵੇਟ ਦੇ ਵਿੱਚ ਬੱ ਚੇ ਜਰੂਰ ਆਵਦਾ ਵਧੀਆ ਯਾਣੀ ਛੋਟੀ ਹਮ। ਜਿਵੇਂ ਹੁਣ ਛੋਟੀਆਂ ਕਲਾਸ ਸਾਂਦੇ ਵਿੱਚ ਉਦੋਂ ਵੀ ਪਚਾਨਵੇਂ ਛਿਆਨਵੇਂ ਤੋਂ ਉੱਪਰ ਪਰਸੈਂਟੇਜ ਹੋਣੀ ਚਾਹੀਦੀ ਬ
ਹਾਂਜੀ- ਹਾਂਜੀ- ਹਾਂਜੀ। ਪੜਾਈ ਤਾ ਕਹਿੰਦੇ ਹੁੰਦੇ ਜਿੰਨੀ ਪੜ ਲਵੇ ਥੋੜੀ ਉਈ ਐ।
ਥੋੜੀ ਐ ਹੁਣ ਦੇਖਿਆ ਜਾਵੇ ਤਾਂ ਜਿਵੇਂ ਪੀ ਐੱਚ ਡੀ ਕਰ ਲੈਂਨੇ ਨੇ ਲੋਕ ਪੀ ਐੱਚ ਡੀ ਤੋਂ ਬਾਦ ਵੀ ਪੜਾਈ ਐ।
ਹਾਂਜੀ- ਹਾਂਜੀ- ਹਾਂਜੀ।
ਹਮ। ਅੱਗੇੇ ਦੀ ਅੱਗੇ ਪੜੀ ਜਾਂਦੇ ਆ ਕੁਸ ਨਾ ਕੁਸ ਸਿੱਖੀ ਜਾਂਦੇ ਕਰੀ ਜਾਂਦੇ ਨੇ। ਅੱਗੇ ਛੋਟੇ ਹੁੰਦਿਆਂ ਨੂੰ ਜਿਵੇਂ ਹਨਾ ਵੀ ਸੋਚਆ ਜਾਵੇ ਛੋਟੇ ਹੁੰਦਆਂ ਨੂੰ ਏਹੋ ਜਆ ਟਾਈਮ ਸੀ ਸਾਡੇ ਟਾਈਮ ਦਾ ਬੀ ਪਤਾ ਈ ਨੀ ਸੀ ਹੁੰਦਾ ਵੀ ਅੱਗੇ ਪੜਾਈ ਕਰਨੀ ਕੀ ਐ। ਜਿਵੇਂ ਹੁਣ ਪਲੱਸ ਟੂ ਤੋਂ ਬਾਦ ਈ ਪਤਾ ਲੱਗਦਾ ਸੀ ਬੀ ਬੀ ਏ ਆ ਦਸਵੀਂ ਤੋਂ ਬਾਦ ਨੀ ਸੀ ਪਤਾ ਲੱਗਦਾ ਵੀ ਪਲੱਸ ਟੂ ਤੋਂ ਬਾਦ ਬੀ ਏ ਕਰਨੀ ਆ।
ਬੀ ਏ ਕਰਨੀ ਆਂ ਸਹੀ ਗੱਲ
ਐਵੇਂ ਦਾ ਸੀਗਾ ਉਹ ਟਾਈਮ।
ਹਾਂਜੀ- ਹਾਂਜੀ। ਨਹੀ ਅੱਜ ਦੇ ਜੂਗ ਚ ਨਾ ਬੱਚੇ ਮੈਂ ਤਾਂ ਕਹੰਨਾ ਜ਼ਰੂਰ ਪੜਉਣੇ ਚਾਹੀਦੇ ਹਰੇਕ ਨੂੰ ਵੱਧ ਤੋਂ ਵੱਧ ਜਿੰਨੇ ਵੀ ਇੱਕ ਬੱਚੇ ਨੂੰ ਘਰੇ ਪੜਉਣ ਦੀ ਆਦਤ ਜ਼ਰੂਰ ਪਉਣੀ ਚਾਹੀਦੀ। ਐ।
ਹਾਂਜੀ। ਹੁਣ ਮੇਰੇ ਬੱਚੇ ਕਹਿੰਦੇ ਵੀ ਹਮ -ਹਮ ਵਬੀ ਆਪਣੇ ਟਾਈਮ ਤੇ ਚਲੋ ਟਿਊਸ਼ਨ ਵਗੈਰਾ ਹੁੰਦੇ ਸੀ ਮਾਂ ਪਿਓ ਨੂੰ ਨਹੀਂ
ਹਾਂਜੀ। ਸਾਡੇ ਵੀਰ ਤਾਂ ਮੈਂ ਕਹਣਾ ਪੁੱਛਦੇ ਵੀ ਨਹੀ ਸੀ ਸਾਨੂੰ ਵੀ ਕੀ ਕਰਕੇ ਆਯੈਂ ਤੁਸੀਂ ਜਾਂ ਪੜ ਲਓ ਘਰੇ ਨਾ ਕੋਈ ਪੁੱਛਦਾ ਨਹੀਂ ਸੀ ਉਹ ਫਿਰ ਉਹੀ ਗੜਬੜ ਉਹ ਫਿਰ ਉਹ ਜੇ ਪੜਨਾ ਹੈ ਨਾ
ਹੂੰ ਤੇ ਹੁਣ ਦੇ ਬੱਚਿਆਂ ਨੂੰ ਥੋੜਾ ਜਿਹਾ ਉਹ ਕੀਤਾ ਹੋਇਆ ਵਾ
ਹਾਂਜੀ ਹਾਂਜੀ ਥੋੜਾ ਜਿਹਾ ਘਰੇ ਵੀ ਨਾ ਘੁਰ ਕੇ ਥੋੜਾ ਜਹਾ ਆਪ ਮਤਲਬ ਗੌਰ ਨਾਲ ਘਰ ਦੇ ਬੱਚਿਆਂ ਨੂੰ ਕਹਿਣ ਪੜਾਈ ਪੜ੍ਹਾਈ ਕਰੋ ਪਹਿਲਾਂ ਦੋ ਘੰਟੇ ਹਨਾ ਤੇ ਉਹਦੇ ਨਾਲ ਰੂਟੀਨ ਬਣ ਜਾਂਦੀ ਨਾ
ਹੂੰ ਟੀ-ਵੀ ਦੇਖ ਲਿਆ ਹੁਨ ਸੌ ਉੱਠੀ ਆ ਹੁਣ ਥੋੜਾ ਟਾਈਮ ਪੜ੍ਹਉਣਾ ਕਿਉਂਕਿ ਉਹ ਟਿਊਸ਼ਨ ਦੀ ਥੋੜਾ ਜਿਹਾ ਉਹ ਕਰਦੀ ਸੀ ਕਿ ਮੈਂ ਟਿਊਸ਼ਨ ਲੱਗਣਾ ਮੈਂ ਕਿਹਾ ਉੱਥੇ ਦੋਸਤ ਹੋਣਗੇ ਵੀ ਕੁੜੀਆਂ ਹੁੰਦੀਆਂ ਨਾਲ ਵੀ ਫਿਰ ਉਹਨਾਂ ਨਾਲ ਹੀ ਖੇਡਣਾ ਖੇਡ ਕੇ ਮੁੜ ਆਨਾ ਪੈਸੇ ਤਾਂ ਖਰਾਬੀ ਆ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਹਾਂ ਊਹੀ ਕਿੱਥੇ ਮਤਲਬ ਬੰਦਾ ਕੁਛ ਨਾ ਕੁਛ ਹੋਰ ਚੀਜ਼ ਤੇ ਲਾ ਦਿੰਦਾ ਕਿਉਂਕਿ ਬੱਚਿਆਂ ਦੀਆਂ ਡਿਮਾਂਡਾਂ ਕਿਹੜਾ ਅੱਜ ਕੱਲ੍ਹ ਘੱਟ ਨੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਕਦੇ ਪੜ੍ਹਾਈ ਦੇ ਰਿਲੇਟਿਡ ਆਹ ਚੀਜ਼ ਲੈਣੀ ਆ ਕਦੇ ਉਹ ਲੈਣੀ ਆ ਸਕੂਲਾਂ ਵਾਲਿਆਂ ਦਾ ਵੀ ਸਰਿਆ ਪਿਆ ਹੋਣਾ ਹੂੰ ਜਿਵੇਂ ਹੁਣ ਦੇਖ ਲਓ ਬੱਚਿਆਂ ਨੇ ਪੜ੍ਹਾਈ ਤਾਂ ਕਰਨੀ ਕਰਨੀ ਨਾਲ ਆਈ ਡੀ ਕਾਰਡ ਵੀ ਜ਼ਰੂਰੀ ਹੁੰਦੇ ਆ ਕਿਉਂਕਿ ਸਾਰਾ ਐਡਰੈਸ ਵਗੈਰਾ ਲਿਖਿਆ ਹੁੰਦਾ ਉਹ ਤੇ ਅੱਧਾ ਅੱਧਾ ਸਾਲ ਲੰਘ ਗਿਆ ਹਾਲੇ ਤੱਕ ਆਈ ਡੀ ਕਾਰਡ ਨੀ ਬਣੇ ਉਹਨਾਂ ਦੇ ਇਹੀ ਜੀਜਾ ਜੇ ਹੁਣ ਪੜ੍ਹੇ ਲਿਖੇ ਬੱਚੇ ਹੋਣਗੇ ਗਾਅ ਟੀਚਰ ਬਣਨਗੇ ਉਹਨਾਂ ਦੀ ਸੋਚ ਵੀ ਉਵੇਂ ਦੀ ਹੋਉ ਜਿਵੇਂ ਕਲਾਸਾਂ ਸਟਾਰਟ ਕਰਨਗੇ ਤੇ ਉਵੇਂ ਉਹਨਾਂ ਨੇ ਸਾਰੇ ਪ੍ਰੂਫ ਦੇਣਗੇ ਬੱਚੇ ਹਮ ਹੁਣ ਦੇਖੋ ਕੀ ਬਣਦਾ ਇਹਨਾਂ ਦਾ ਫੀਸਾਂ ਵੀ ਲੈ ਲੈਂਦੇ ਨੇ ਸਾਰਾ ਕੁਛ ਕਰ ਲੈਂਦੇ ਆ ਬਸ
ਗੱਲ ਸਹੀ ਨੀ ਦੇਖੋ ਕਈ ਹੁਣ ਟੀਚਰ ਟੀਚਰਾਂ ਦੇ ਸਿਰ ਤੇ ਹਣ ਨਾ ਵੀ ਹੁਣ ਆਪਾਂ ਵੀ ਘਰੇ ਕਹਿੰਦਾ ਤਾਂ ਆਪਾਂ ਇਹ ਕਹਿ ਸਕਦੇ ਵੀ ਭਾਈ ਪੜੋ ਬਾਕੀ ਤਾਂ ਸਾਰਾ ਦਿਨ ਸਕੂਲ ਚ ਹੀ ਰਹਿੰਦੇ ਉਹ ਤਾਂ ਹੁਣ
ਨਹੀਂ ਸਕੂਲ ਚ ਤਾਂ ਕਾਫੀ ਹੱਦ ਤਕ ਇਹਨਾਂ ਦੇ ਸਕੂਲ ਦੇ ਵਿੱਚ ਪੜ੍ਹਾਈ ਵਧੀਆ ਜਾਣੀ ਘਰ ਵੀ ਹਾਂ ਪੜ੍ਹਾਉਣ ਦੀ ਲੋੜ ਨਹੀਂ ਪੈਂਦੀ ਇੰਨਾ ਕ ਵਧੀਆ ਪੜ੍ਹਾਉਂਦੇ ਨੇ ਇੰਨਾ ਕੰਪਲੀਟ ਕਰਵਾ ਦਿੰਦੇ ਨੇ ਕੰਮ ਇਹ ਤਾਂ ਆਪਣੇ ਹੈਗੇ ਆ ਜਿਵੇਂ ਪੰਜਾਬ ਦੇ ਵਿੱਚ ਕਾਫ਼ੀ ਜਗ੍ਹਾ ਤੇ ਨੇ ਹੈ ਨਾ ਵੀ ਅਹ ਗੁਰਬਾਣੀ ਦੇ ਪ੍ਰਾਈਵੇਟ ਹੀ ਹਾਂਜੀ ਗੁਰਬਣੀ ਵਾਲੇ ਸਕੂਲ ਹੁੰਦੇ ਆ ਜਿਵੇਂ ਛੋਟੇ ਛੋਟੇ ਕੇਂਦਰ ਬਣੇ ਵੇ ਹੁੰਦੇ ਆ ਉਵੇਂ ਆ ਹਾਂਜੀ ਕਾਫ਼ੀ ਜਗ੍ਹਾ ਨੇ ਆਪਣੇ ਪੰਜਾਬ ਦੇ ਵਿੱਚ
ਹਾਂਜੀ ਹਾਂਜੀ ਹਾਂਜੀ
ਲੁਧਿਆਣੇ ਖਾਸ ਕਰ ਕਾਫੀ ਵੱਡਾ ਵਾਈਕ ਅਕੈਡਮੀ ਬਣੀ ਵੀ ਉੱਥੇ ਬੋਤ ਵਧੀਆ ਵਾ ਹੂੰ ਬਹੁਤ ਬੱਚੇ ਲੱਗੇ ਪਏ ਉੱਥੇ
ਕਾਰਜ ਵੀ ਹੋਣਾ ਮੈ ਕਿਹਾ ਜੀ ਵਧੀਆ ਹੋ ਰਹੇ ਆ ਹਨਾ
ਹਾਂਜੀ ਹਾਂਜੀ ਹੁਣ ਆਏ ਆ ਵੀ ਨੂੰ ਵੀ ਪਤਾ ਲੱਗ ਗਿਆ ਨਾ ਟੀਚਰ ਵੀ ਉਵੇਂ ਦੇਰਾ ਘਰੇ ਨੇ ਸਰ
ਬਿਲਕੁਲ ਬਿਲਕੁਲ ਹਾਂਜੀ ਟੀਚਰ ਹੁਣ ਚੰਗੇ ਪੜ੍ਹੇ ਲਿਖੇ ਹੋਣਗੇ ਬੱਚਿਆਂ ਨੂੰ ਗਾਅ ਫਿਰ ਉਹੀ ਸਿਖਾਉਣਗੇ ਨਾ
ਹਾਂਜੀ ਹਾਂਜੀ ਉਹ ਹੁਣ ਸਰਕਾਰ ਆਏ ਵਧੀਆ ਰੱਖਣ ਲੱਗ ਗਏ। ਅੱਗੇ ਆਏ ਹੁੰਦਾ ਸੀਗਾ। ਅਹ ਲੋਕਾਂ ਨੂੰ ਲਾਲਚ ਹੁੰਦਾ ਸੀ ਵੀ ਸਰ ਕਾਰੀ 'ਚ ਲੱਗਿਆ ਤਾਂ ਪਤਾ ਨਹੀਂ ਪੱਕੇ ਕਰ ਦੇਣਗੇ। ਉਹ ਥੋੜੇ-ਥੋੜੇ ਪੈਸੇ ਦੇ ਕੇ ਆਪ ਹੀ ਲੱਗੇ ਜਾਂਦੇ ਸੀਗੇ ਪੜ ਅਹ ਪੜ੍ਹਾਉਣ ਵਾਸਤੇ।
ਹੂ
ਹਾਂਜੀ -ਹਾਂਜੀ ਹਾਂ।
ਤੇ ਹੁਣ ਆਏ ਆਂ ਵੀ ਚੱਲ ਬੱਚਿਆਂ ਲਈ ਬਹੁਤ ਜ਼ਰੂਰੀ ਨੇ। ਪੜ੍ਹ ਲੈਣਗੇ ਕਿ ਹੁਣ ਦੇ ਟਾਈਮ ਦੇ ਵਿੱਚ ਤਾਂ ਜ਼ਿਆਦਾ ਹੀ ਵਧੀਆ ਵਾ।
ਗੱਲ ਸਹੀ ਐ। ਹੁਣ ਅਗਾਂਹ ਹੁਣ ਪੜ੍ਹਾਈ ਤਾਂ ਚੌਗੀ ਹੈ ਜੀ
ਹਾਂਜੀ-ਹਾਂਜੀ। ਆਏ ਜੇ ਨਹੀਂ ਕੋਈ ਪੜ੍ਹਿਆ ਹੋਊਗਾ। ਉਹਨੂੰ ਕੁਛ ਸਮਝ ਹੀ ਨਹੀਂ ਆਉਣੀ। ਹੂ ਸਮਝ ਹੀ ਨਹੀਂ ਆਉਣੀ। ਜਿਹੜਾ ਨਹੀਂ ਪੜ੍ਹਿਆ ਹੋਊਗਾ।
ਜਿਵੇਂ ਹੁਣ ਕੁਛ ਸਰਚ ਕਰਨਾ। ਕੁਛ ਬੋਲਕੇ ਕਰਨਗੇ ਫੇਰ ਆਪ ਹੀ ਟਾਈਪ ਕਰਕੇ ਕੱਢ ਲੈਣਾ ਹਨਾ।
ਹਾਂਜੀ-ਹਾਂਜੀ-ਹਾਂਜੀ। ਇਹ ਤਾਂ ਹੈ।
ਬਹੁਤ ਫ਼ਰਕ ਪੈਣਾ ਹੁਣ
ਹਾਂਜੀ-ਹਾਂਜੀ। ਬਹੁਤ-ਬਹੁਤ-ਬਹੁਤ
ਜੋ ਮੇਰੇ ਛੋਟੇ-ਛੋਟੇ ਭਤੀਜੇ ਆ ਉਹ ਮੈਂ ਸਕੂਲ ਤਾਂ ਨਹੀਂ ਪੁੱਛਿਆ ਵੀ ਕਿਥੇ ਉੱਥੋਂ ਦੇ ਆ ਪਰ ਪ੍ਰਾਈਵੇਟ ਲੱਗੇ ਵਏ ਆ। ਉਹਨੇ ਏ ਆਈ ਦੇ ਐਪ ਸੀਗਾ ਜਿਹੜਾ ਉਹ ਮਤਲਬ ਕੁਛ ਸੀਗਾ ਫੋਟੋ ਵਾਲਾ ਹੁਣੇ ਕਿਹਾ ਕਹਿੰਦਾ ਮੈਂ ਅਹ ਗੁਰਦੁਆਰਾ ਸਾਹਿਬ ਦੀ ਕੋਈ ਗਰੁੱਪ ਫੋਟੋ ਸੀ ਉਹਨਾਂ ਦੀ। ਤੇ ਉਹਨੇ ਕੀ ਕੀਤਾ ਫੋਟੋ ਆਪਣਾ ਮੇਰੀਆਂ ਕੁੜੀਆਂ ਦੀ ਫੋਟੋ ਖਿੱਚੀ ਤੇ ਕਹਿੰਦਾ ਵੀ ਇਹਨਾਂ ਨੂੰ ਜੋੜ ਦੋ। ਉਹਨੇ ਮੇਰੀਆਂ ਕੁੜੀਆਂ ਨੂੰ ਵਿੱਚ ਖੜਾ ਤਾ ਉਹਨਾਂ ਦੇ। ਹੈਂ ਸ ਫੁੱਲ ਹੋ ਗਈ। ਪੂਰੀ ਹੋ ਗਈ। ਉਹ ਕਹਿੰਦਾ ਦੇਖੋ ਕਹਿੰਦਾ ਕਿੱਡੀ ਦੂਰ ਕਹਿੰਦਾ ਲੈ ਜਾ ਕੇ ਇਹਨਾਂ ਨੂੰ ਖੜਾਤਾ। ਮੈਂ ਕਿਹਾ ਹਾਂ। ਫੇਰ ਉਹ ਕਹਿੰਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਖੜਿਆਂ ਵੀ ਕੱਪੜੇ ਵਗੈਰਾ ਸਹੀ ਨਹੀਂ ਲੱਗਦੇ। ਜੇ ਹੁਣ ਪੜ੍ਹਿਆ-ਲਿਖਿਆ ਸਮਝ ਆ ਤਾਂ ਹੀ ਉਹਨੇ ਕਿਹਾ ਹਨਾ ਤੇ ਫੇਰ ਉਹਨੇ ਕੀ ਕੀਤਾ ਕਹਿੰਦਾ ਵੀ ਇਹਨਾਂ ਦੇ ਜਿਹੜੇ ਕਲੋਥ ਆ ਜਿਹੜੇ ਕੱਪੜੇ ਨੇ। ਉਹ ਬਦਲੀ ਕਰ ਦੋ ਫੇਰ ਉਹਨੇ ਐ ਤੇ ਨਾ ਜਦੀ ਕੱਪੜੇ ਬਦਲੀ ਕਰਤੇ। ਫੇਰ ਉਹ ਕਹਿੰਦੇ ਵੀ ਕੱਪੜੇ ਨਾ ਢੁੱਕ ਨਹੀਂ ਰਹੇ। ਫ਼ੇਰ ਉਹਨੇ ਕੱਪੜੇ ਇਹੋ ਜਿਹੇ ਮਤਲ ਪੈਂਟ ਤੇ ਕਮੀਜ਼ ਪਾ ਤੇ ਨਾਲ ਸਿਰ ਵੀ ਟਕ ਤੇ ਤੇ ਕੁੜੀਆਂ ਦੇ। ਹੁਣ ਇੰਨੀ ਵਧੀਆ ਫੋਟੋ ਲੱਗਦੀ ਉਹਨਾਂ ਦੀ ਜਣੀ ਆਂਏ ਵੀ। ਪੜ੍ਹੇ-ਲਿਖੇ ਤਾਂ ਜ ਛੋਟੇ- ਛੋਟੇ ਆ ਵੀ ਪੜ੍ਹੇ ਵਏ ਆ ਪਰ ਤਾਹੀਓਂ ਸਮਝ ਆ ਨਾ ਵੀ ਕਿਵੇਂ ਕੀ ਕਰਨਾ।
ਹੁਣ ਬੰਦੇ ਦਾ ਇਹ ਚੀਜ਼ ਐਪ -ਐਪੂ ਦਾ ਪਤਾ ਹੀ ਲੱਗਦਾ ਚਲਾਉਣ ਦਾ ਮੈਂ ਕੀ ਕਰੀਏ ਕੀ ਨਹੀਂ ਕਰੀ ਹਨਾ
ਹੁਣ ਉਹ ਬੱਚੇ ਕਿੰਨਾ ਕੁਸ਼ ਚਲਾਈ ਫਿਰਦੇ ਨੇ। ਹੁਣ ਮੈਨੂੰ ਖੁਦ ਨੂੰ ਨਹੀਂ ਪਤਾ। ਕੀ ਕੁਸ਼ ਨੇ ਐਪ ਦੇ ਹਨਾ ਵੀ ਕਿਵੇਂ-ਕਿਵੇਂ ਉਹ ਕਰਨਾ।
ਬਹੁਤ ਕੁਛ ਚਲਾਉਣ
ਹੂ ਮਤਲਬ ਜੋ ਵੀ ਚੀਜ਼ ਬੋਲ ਦਿੰਦੇ ਨੇ ਹਾਂ। ਜੋ ਵੀ ਚੀਜ਼ ਬੋਲਦੇ ਆ। ਉਹੀ ਕੱਢੀ ਜਾਂਦੇ ਆ। ਉਵੇਂ ਕਰੀ ਜਾਂਦੇ ਆ ਬਹੁਤ ਵਧੀਆ ਤਰੀਕਾ ਜਿਹਾ ਸੀ। ਉਹਨਾਂ ਦਾ ਐਵੇਂ
ਮੈਂ ਕਿਹਾ ਦੇਖਲੋ ਜਿਵੇਂ ਕੋਈ ਪਰਿਵਾਰ ਦੇ ਵਿੱਚ ਮਿਸਿੰਗ ਆ ਵੀ ਹਨਾ ਕੋਈ ਹੈ ਨਹੀਂ ਫੋਟੋ ਦੇ ਵਿੱਚ ਉਹਨੂੰ ਚੱਕੋ ਚੱਕ ਕੇ ਦੂਜੀ ਫੋਟੋ ਉਨੂੰ ਉਦੇ ਨਾਲ ਜੋੜ ਦੋ ਵਧੀਆ ਏ ਪਤਾ ਹੀ ਨੀ ਲੱਗਦਾ
ਗਲ ਸਹੀ ਏ ਹਾਂਜੀ-ਹਾਂਜੀ
ਤਾਂਹੀ ਬੱਚੇ ਆਪਾਂ ਤਾਂ ਕਹਿੰਨੇ ਆ ਵੱਧ ਤੋਂ ਵੱਧ ਪੜ੍ਹਨਗੇ ਜਿਵੇਂ ਕਿਸੇ ਚੀਜ਼ ਦੀ
ਬਿਲਕੁਲ-ਬਿਲਕੁਲ ਜੀ ਬੜ ਪਾਣ ਹੁਣ ਤਾਂ ਕੁੜੀਆਂ ਨੂੰ ਅੱਗੇ ਹੁਣ ਕੁੜੀਆਂ ਨੂੰ ਹੁਣ ਬਹੁਤ ਘੱਟ ਪੜਾਉਂਦੇ ਸੀ ਪਹਿਲਾਂ ਤਾਂ ਕੁੜੀਆਂ ਨੂੰ ਵੀ ਅਗਲਾ ਕਹਿੰਦਾ ਪੜਾਓ
ਹੁਣ ਤਾਂ ਬਰਾਬਰ ਆ ਹੁਣ
ਹਾਂਜੀ ਹੁਣ ਕੁੜੀਆਂ ਬਾਹਰ ਪੜ੍ਹ ਕੇ ਬਾਹਰ ਲੈ ਬਾਹਰ ਚਲੀਆਂ ਜਾਂਦੀਆਂ ਪਰ ਵਧੀਆ ਨੰਬਰ ਲੈ ਕੇ ਜਾਂ ਸਟੱਡੀ ਬੇਸ ਤੇ ਜਾਂਦੀਆਂ ਸੀ ਪਹਿਲਾਂ ਉਹੀ ਹੁਣ ਮੁੰਡੇ ਨਹੀਂ ਪੜ੍ਹਦੇ ਹੁਣ ਦੂਜਾ ਕੁੜੀਆਂ ਸਗੋ ਦੀ ਚੰਗੀਆਂ ਪੜ੍ਹਦੀਆਂ
ਹਾਂਜੀ, ਪੜ੍ਹਨਾ ਵੀ ਜ਼ਰੂਰੀ ਆ ਮੁੰਡਿਆਂ ਨੂੰ ਵੀ ਚਾਹੀਦਾ
ਬਿਲਕੁਲ-ਬਿਲਕੁਲ ਜੀ ਸਰ
ਕੁੜੀਆਂ ਨੂੰ ਹੁਣ ਕਈ ਵਾਰੀ ਕਈ ਲੋਗ ਆ ਜਿਹੜੇ ਮੁੰਡੇ ਨੇ ਜਿਹੜੇ ਆਪ ਦੇ ਪੈਰਾਂ 'ਤੇ ਜਾਂਦੇ ਨੇ ਬਾਹਰ ਕੁੜੀਆਂ ਦੇ ਕਈ ਹੁੰਦੇ ਸੀਗੇ ਵੀ ਪੜ੍ਹਨ ਮਤਲਬ ਪੜ੍ਹਨਾ ਆਉਂਦਾ ਨਹੀਂ ਸੀ ਹੁੰਦਾ ਕੁੜੀਆਂ ਨਾਲ ਵਿਆਹ ਕਰਵਾ ਕੇ ਨਿਕਲ ਜਾਂਦੇ ਸੀ, ਅਜ ਕਲ ਮੁੰਡੇ ਵੀ ਨ ਨਿਕਲਦੇ ਆ
ਬਿਲਕੁਲ-ਬਿਲਕੁਲ ਮੁੰਡੇਆਂ ਨੂੰ ਪਤਾ ਲੱਗ ਗਿਆ ਪੜ੍ਹਾਈ ਜ਼ਰੂਰੀ ਐ
ਹੂੰ
ਹਾਂਜੀ ਚਲੋ ਬਾਹਰ ਨਾ ਜਾਣਗੇ ਇੱਧਰ ਦਾ ਕੋਈ ਵਧੀਆ ਨੌਕਰੀ ਮਿਲ ਜਾਉਗੀ ਕਿਤੇ ਨਾ ਕਿਤੇ
ਹਾਂਜੀ, ਇਹ ਤਾਂ ਹੈਗਾ ਹੀ ਏ
ਪੜ੍ਹਾਈ ਜ਼ਰੂਰੀ ਆ, ਪਹਿਲਾਂ ਹੁੰਦਾ ਸੀ ਪਹਿਲਾਂ ਲੋਕ ਵੀ ਕਹਿੰਦੇ ਸੀ, ਪੜ੍ਹਕੇ ਕੀ ਲੈਣਾ ਵਾ
ਹੂੰ ਹੁਣ ਸਾਰੇ ਕਹਿੰਦੇ ਆ ਵੀ ਪੜੋਗੇ ਤਾਂ ਹੀ ਕੁਛ ਬਣਨਾ
ਪਰ ਪੜ੍ਹਾਈ ਦੇ ਨਾਲ ਹੀ, ਸਾਰਾ ਕੁ ਯੁਗ ਪੜ੍ਹੇ ਲਿਖੇ ਦਾ ਆ ਰਿਹਾ ਨਾ
ਹਾਂਜੀ-ਹਾਂਜੀ
ਹਾਂਜੀ-ਹਾਂਜੀ ਗਾ ਤਾਂ ਹੁਣ ਜੁਗ ਅਨਪੜ੍ਹਾ ਨੂੰ ਕੁਝ ਸਮਝਣਾ ਨੀ ਕਿਸੇ ਨੇ
ਨਹੀਂ ਸਮਝ ਆਉਣਗੇ ਨੀ ਹੁਣ ਆਪਣੇ-ਆਪਣੇ ਟਾਈਮ ਦੇਖ ਲੋ ਹੁਣ ਜਿਹੜੇ ਆਪਣੇ ਤੋਂ ਘੱਟ ਪੜ੍ਹੇ ਆਪਾਂ ਨੂੰ ਪਤਾ ਲੱਗਦਾ ਅਗਲੇ ਦੀ ਬੋਲੀ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਪੜ੍ਹਿਆ ਲਿਖਿਆ ਹੂੰ ਤੇ ਬੋਲੀ ਤੋਂ ਹੀ ਬੰਦੇ ਦਾ ਪਤਾ ਲੱਗ ਜਾਂਦਾ
ਹਾਂਜੀ-ਹਾਂਜੀ
ਤਾਂਈਓ ਕਹਿੰਨੇ ਆ ਆਉਣ ਦੇ ਟਾਈਮ ਦੇ ਵਿੱਚ ਜਿਹੜੇ ਬੱਚੇ ਆ ਵੀ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਉਹਨਾਂ ਦੇ ਬਰਾਬਰ ਖੜ ਗੱਲ ਕਰ ਸਕਣ ਨਹੀਂ ਬੱਚਿਆਂ ਨੇ ਆਪਣਿਆਂ ਦੇ ਨੀਵੇਂ ਪਾ ਕੇ ਖੜੇ ਰਹਿਣਾ ਵੀ
ਹਾਂਜੀ ਹਾਂ, ਬਿਲਕੁਲ-ਬਿਲਕੁਲ ਜੀ ਸਹੀ ਗੱਲ ਆ
ਦੇਖੋ ਜਿਹੜਾ ਇਕ ਉਹਨਾਂ ਨੇ ਉਹ ਕੀਤਾ ਹੋਇਆ ਨਾ ਜਿਹੜਾ ਕੌਣ ਬਣੇਗਾ ਕਰੋੜਪਤੀ ਹੈਨਾ
ਹਾਂਜੀ-ਹਾਂਜੀ
ਉਹਦੇ ਵਿੱਚ ਕਿੰਨੀ ਨੌਲਜ ਆ ਖੁਦ ਜਿਹੜੇ ਉਹ ਕੁਸ਼ਚਨ ਪੁੱਛਦੇ ਆਪਾਂ ਨੂੰ ਤਾਂ ਕੁਛ ਵੀ ਨਹੀਂ ਪਤਾ
ਕੁਛ ਵੀ ਨਹੀ ਬਿਲਕੁਲ
ਜਿਹੜੇ ਉਹ ਬੈਠੇ ਹੋਏ ਆ ਕਰੋੜਪਤੀ ਬਣਨ ਵਾਸਤੇ ਉਹਨਾਂ ਨੂੰ ਕਿੰਨੀ ਨੌਲਜ ਹੋਊ ਕਿੰਨੀ ਜ਼ਿਆਦਾ ਕੰਪਿਊਟਰ ਦਿਮਾਗ ਆ ਉਹਨਾ ਦਾ ਹੈਨਾ ਕਿੰਨੀ ਮੇਨਤ ਪੜ੍ਹਾਈ ਹਾਂ ਕਿੰਨਾ ਸਾਰਾ ਕੁੱਛ ਉਹਨਾਂ ਨੇ ਪਤਾ ਈ ਨੀ ਕਿੱਥੋਂ ਕੁਅਸ਼ਨ ਪੁੱਛ
ਬਹੁ ਜ ਉਹ ਫਿਰ ਬਚਪਨ ਤੋਂ ਉਹਨਾਂ ਦੇ ਰੂਟੀਨ ਬਣੇ ਆ ਨਾ ਜੇ ਆਪਾਂ ਕਦੇ ਵੀ ਤੇ ਬਚਪਨ ਤੋਂ ਈ ਪੜ੍ਹਦੇ ਜ਼ਾਦਾ ਕਰਕੇ
ਹੂੰ
ਧਿਆਨ ਜ਼ਿਆਦਾ ਮਤਲਬ ਦਿੱਤਾ ਵਾ, ਏ ਉਹਦੇ ਕਰਕੇ ਈ ਆ।
ਹਾਂਜੀ, ਤਾਂਹੀ ਓ ਆਪਾਂ ਕੇਨੇ ਆ ਜੇੜੀ ਐਜੂਕੇਸ਼ਨ ਆ ਪੜ੍ਹਾਈ ਆ। ਬੋਤ ਜ਼ਾਦੇ ਜ਼ਰੂਰੀ ਆ, ਜੇ ਆਪਾਂ ਕਹੀਏ ਵੀ ਬੱਚੇ ਬੱਚੇਆਂ ਨੂੰ ਵੀ ਹਨਾ ਵੀ ਕੁੱਛ ਪੁੱਛ ਲਈਏ ਨਈ ਆਉਣਾ ਉਹਨਾਂ ਨੂੰ ਫੇਰ ਅਚਾਨਕ ਪੁੱਛ ਪੁੱਛਿਆ ਜਾਵੇ ਤਾਂ ਵੀ ਨੀ ਉਨਾਂ ਨੂੰ ਤਾਂ ਦੇਖੋ ਅਚਾਨਕ ਹੀ ਪਤਾ ਨੀ ਕਿੱਥੋਂ ਓਨਾਂ ਨੂੰ ਕੇੜਾ ਪਤਾ ਤਾਂ ਵੀ ਏ ਕੋਸ਼ਨ ਪੁੱਛਣਗੇ।
ਪੁੱਛਣਗੇ-